ਹੈਲੋ ਸਤਿ ਸ੍ਰੀ ਅਕਾਲ। ਬਸ ਬੈਠੇ ਦੇ ਹਾਂ, ਬੱਚੇ ਆਏ ਦੇ ਸੀ ਬੱਚਿਆਂ ਨੇ ਬਾਹਰ ਜਾਣਾ ਜਰਾ।
ਰਿਵਾਜ਼ ਲੱਗ ਰਹੀ ਪਿੱਛੇ ਬੱਚਿਆਂ ਦੀ ਅੱ ਅੱਛਾ ਜੀ ਅੱਛਾ।
ਹਾਂ-ਹਾਂ ਮੈਂ ਤਿਆਰ ਹੀ ਕਰਦੇ ਸੀ ਉਹ ਛੋਟੇ ਪੋਤੇ ਦਾ ਰਹਿ ਗਿਆ ਆਧਾਰ ਕਾਰਡ ਘਰ ਉਹ ਲੱਭਦੇ ਪਏ ਆ ਕਿ ਕਰੀਏ ਕਿ ਨਾ
ਨਹੀਂ ਉਹ ਤੇ ਫੇਰ ਤਾਂ ਉਹ ਮੰਗਦੇ ਵੀ ਨਾ ਇਹ ਸਾਰੇ ਬੱਚਿਆਂ ਸਾਰਾ ਕੁਛ ਹੋਣਾ ਚਾਹੀਦਾ ਬੱਚਿਆਂ ਦਾ ਵੀ ਨਾਲ ਜਿਹੜੇ ਜਾ ਰਹੇ ਵੱਡਿਆਂ ਦਾ ਅਤੇ ਚਦੋਂ ਆਧਾਰ ਕਾਰਡ ਵਗੈਰਾ ਹੁੰਦੇ ਆ ਸਭ ਕੁਛ ਤੇ ਛੋਟੇ ਬੱਚਿਆਂ ਦੀ ਵੀ ਉਹਨਾਂ ਨੂੰ ਉਹ ਆਈ ਡੀ ਪਰੂਫ ਚਾਹੀ
ਹਾਂ ਹਾਂ। ਸਾਨੂੰ ਪਤਾ ਨੀ ਸੀ ਨਾ ਬਸ ਬੈਠੇ ਬੈਠੇ ਐਵੇਂ ਈ ਬੱਚੇ ਬੈਠੇ ਹੋਏ ਸੀ ਸਾਰੇ ਇਕੱਠੇ ਹੋ ਕੇ। ਇੱਕਦਮ ਪੁੱਛਿਆ ਵੀ ਕਿ ਆਧਾਰ ਕਾਰਡ ਹੈ ਉਹ ਹੈ ਅਸੀਂ ਕਿਆ ਅਸੀ ਹੋਰ ਆਧਾਰ ਕਾਰਡ ਕੁਛ ਕੋਈ ਨੀ ਲੇ ਬਸ ਭਾਜੜ ਚ ਧੁੱਪੜੀ ਪੈ ਗਈ ਬੜਾ ਔਖਾ ਲੱਭਿਆ ਵੇ
ਚੱਲੋ ਚੱਲੋ ਵਧ ਨਹੀ ਚਲੋ ਵਧੀਆ ਨਹੀਂ ਚਲੋ ਵਧੀਆ ਕੋਈ ਵੀ ਆਈ ਡੀ ਪਰੂਫ ਚਾਹੀਦਾ ਹੁੰਦਾ ਨਾ ਬੱ ਬੱਚਿਆਂ ਦਾ ਅੱਜ ਕੱਲ੍ਹ ਉਹ ਟੀਕਾਕਰਨ ਹੈਗਾ ਜੋ ਉਹਦੇ ਉਹ ਦਾ ਕੋਈ ਮਿਲ ਜਾਂਦਾ ਕਾਰਡ ਵਗੈਰਾ। ਤੁਹਾਨੂੰ ਜਾਂ ਜਾਂਸ ਸਕੂਲ ਚ ਜਿਹੜੀ ਐਡਮਿਸ਼ਨ ਕਰਵਾਈ ਸੀ ਤੁਸੀ ਉਹਦਾ ਮਿਲ ਜਾਂਦਾ ਚਲੋ ਠੀਕ ਹੈ ਬਥ ਸਰਟੀਫਿਕੇਟ ਮਿਲ ਗਿਆ ਤੇ ਵਧੀਆ।
ਬਸ ਉਹੀਏ ਕੰਮ ਲੱਗੇ ਹੋਏ ਸੀ ਬੜੀ ਦੇਰ ਦੇ ਲੱਭ-ਲੱਭ ਕੇ ਥੱਕ ਗਏ ਆ ਕਿਸੇਨੂੰ ਕਿ ਫੋਨ ਕੀਤਾ ਆਂਗਣਵਾ ਫੋਨ ਕੀਤਾ ਬੱਚਿਆਂ ਦਾ ਟੀਕੇ ਦਾ ਭੇਜ ਦੋ ਵਿਚਾਰੀਆਂ ਨੇ ਡੇਢ ਵਜੇ ਉੱਠ ਕੇ ਉਹ, ਉਹ ਵੀ ਭੇਜਤਾ ਕਾਗਜ਼ ਇੰਨਾ ਭਲਾ ਹੈ ਵਿਚਾਰੀਆਂ ਦਾ ਬੰਦੇ ਦਾ ਕੰਮ ਹਾਂ
ਕਿਸੇ ਨਾਲ ਅੱਛਾ ਕੰਮ ਕੀਤਾ ਤਾਂ ਹੈਗਾ ਤੁਹਾਡਾ ਉਹਨਾਂ ਨੇ ਕਰ ਦਿੱਤਾ ਨਾ ਪਤਾ ਤੁਸੀਂ ਉਹਨਾਂ ਨੂੰ ਸਭ ਵਧੀਆ।
ਜਾਂਦੇ ਪਏ ਨੇ। ਦੋਨੋ ਮਿਲ ਕੇ ਇਹ ਤੇ ਰੋਲਾ ਪਾਉਦੇ ਪਏ ਨੇ ਹਾਂ।
ਬੱਚੇ ਆਈ ਸ਼ਰਾਰਤੀ ਹਾਂ ਹਾਂਜੀ ਹਾਂ। ਹਾਂਜੀ-ਹਾਂਜੀ ਆਵਾਜ਼ ਤੇ ਆ ਰਹੀ ਪਰ ਬੱਚਿਆਂ ਦੀ ਆਵਾਜ਼ ਬਹੁਤ
ਹਾਂ ਬੱਚੇ ਰੋਲਾ ਬੜਾ ਅੰਦਰ ਆ ਕਹਿੰਦੇ ਹੁਣ ਤੁਹਾਡੇ ਕੋਲ ਬੱਚੇ ਰੋਲਾ ਪਾਨ ਦੋਨੋ ਇੱਕੋ ਜਿਹੇ ਨੇ ਨਾ ਭਰਾ ਦਾ ਪੋਤਰਾ ਹੈ ਉਹ ਤੇ ਸਾਡਾ ਪੋਤਰਾ ਦੋਨੋ ਇੱਕੋ ਜਿਹੇ ਹੋਏ ਦੇ ਨੇ ਉਹਨੇ ਨੀਂਦਰ ਪੂਰੀ ਕਰ ਲਈ ਹੈ।
ਹਾਂਜੀ ਉਹ ਉਹਨੇ ਫਿਰ ਹਾਂ ਉਹ ਤੇ ਫੇ ਹੁਣ ਸਾਰੀ ਰਾਤ ਨੀ ਸੋਏਗਾ। ਦੱਸਦੇ ਹੁੰਦੇ ਆ ਕਹਿੰਦੇ ਜੇ ਸ਼ਾਮੀ ਸੋਜੇ ਤੇ ਫਿਰੇ ਦੀ ਰਾਤ
ਹਾਂ ਬਾਰੋ ਅੰਦਰੋਂ ਰਸੋਈ ਚ ਵੜੀ ਜਾਂਦੇ ਨੇ, ਕੋਈ ਭਾਂਡਾ, ਕੋਈ ਪਲੇਟ ਡੀ ਡਾਕੁ ਚੁੱਕ- ਚੁੱਕ ਕੇ ਲੱਗੇ ਦੇ ਨੇ ਸ਼ੈਤਾਨੀਆਂ ਕਰਨ, ਮੁੜਦੇ ਹੀ ਨੀ ਏ। ਹਾਂ ਡਾਂਟਦੇ ਪਏ ਨੇ ਪਾਪਾ ਭੂਆ ਬੱਚਿਆਂ ਨੂੰ ਡਾਂਟਦੀ ਪਈ ਐ। ਸੁਣਦੇ, ਅੱਜ ਕੱਲ ਦੇ ਬੱਚੇ ਸੁਣਦੇ ਨੇ ਕਿਸੇ ਦੀ, ਸੁਣਦੇ ਹੀ ਨੀ ਹੈ। ਅੱਗੋਂ ਸਾਨੂੰ ਅੱਖਾਂ ਵਿਖਾਉਂਦੇ ਨੇ ਨਿੱਕੇ ਨਿੱਕੇ ਬੱਚੇ, ਉਹ ਸੋਚਦੇ ਨੇ ਬਸ ਅ ਅਸੀ ਵੱਡੇ ਹੋ ਗਏ ਹਾਂ।
ਵਾਜ ਇਕ ਅੱਖ ਦਿਖਾਣੀ ਤੇ ਬੱਚੇ ਡਰ ਕੇ ਬੈਠ ਜਾਂਦੇ ਸੀ।
ਡਰ ਆਵਾਜ਼ ਨਾਲ ਹੀ ਡਰ ਜਾਂਦੇ ਸੀ ਜੀ ਬੱਚੇ, ਹੁਣ ਤੇ ਬੱਚੇ ਕਹਿੰਦੇ ਨੇ ਅਸੀਂ ਹੋ ਗਏ ਹਾਂ।
ਹਾਂ, ਨਾ ਜੀ ਜਰਾ ਜ ਡਾਂਟ ਦੋ ਤੇ ਉਲਟ ਟਾ ਬੋਲ ਆ ਕਿ ਮੈਨੂੰ ਡਾਂਟ ਕਿਉਂ ਮਾਰ ਡਾਂਟਿਆ ਕਿਉਂ ਮੇਰੀ ਬੇਸਤੀ ਕਰ ਦਿੱਤੀ ਹੈ ਤੁਸੀਂ।
ਅੰਦਰੋਂ ਲਿਆ- ਲਿਆ ਕੇ ਇਕੱਠੇ ਕਰਕੇ ਕਰਕੇ
ਹਾਂਜੀ। ਪਤਾ ਨਾ ਜਦੋ ਕੋਈ ਕੰਮ ਲੱਗਾ ਦਾ ਨ ਤੇ ਉਹਨੂੰ ਡਿਸਟਰਬ ਕਰਨਾ ਇਹਨਾਂ ਨੇ।
ਅੱਗੇ- ਪਿੱਛੇ ਕੁੱਝ ਨੀ ਕਰਨਗੇ, ਜਿਸ ਟਾਈਮ ਫੋਨ ਆਉਣਾ ਤੇ, ਬੱਚੇ ਸ਼ੁਰੂ ਹੋ ਜਾਂਣਗੇ।
ਹਾਂਜੀ, ਹਾਂ ਹੋਰ ਸਭ ਵਧੀਆ, ਮੌਸਮ ਅੱਜ ਤੇ ਬਈ ਅੱਜ ਤੇ ਬਹੁਤ ਹੀ ਜਿਆਦਾ ਵਾਲੀ ਗਰਮੀ ਜਿਹਨੂੰ ਕਹਿੰਦੇ ਨਾ ਹੋ ਗਈ ਏ, ਪਿਛਲੇ ਥੋੜੇ ਦਿਨਾਂ ਚ ਬੜਾ ਅੱਛਾ ਮੌਸਮ ਹੋਇਆ ਦਾ ਸੀ, ਸ਼ਾਮੀ ਵੇਲੇ ਬੜਾ ਸੋਹਣਾ ਮੌਸਮ ਮ ਹੋ ਜਾਂਦਾ ਸੀ, ਤੇ ਏਸੀ ਵੀ ਕੂਲਿੰਗ ਕਰਦਾ ਸੀ।
ਗਰਮੀ ਬੜੀ ਹੋਈ ਦੀ ਹੈ। ਬਸ ਪਰੇਸ਼ਾਨੀ
ਇਹ ਤਾਂ ਲੱਗਦਾ ਜਿਵੇ ਕੂਲ ਹੀ ਨਹੀਂ, ਉਹ ਕਮਰਾ ਵਿੱਚ ਠੰਡਕ ਹੀ ਨਹੀਂ ਹੈਗੀ। ਕੂਲਿੰਗ ਈ ਇਨੀ ਨੀ ਹੋ, ਹੋ ਰਹੀ ਏਸੀ ਦੀਦੀ। ਤੇ ਔਰ ਗਰਮੀ ਦੀ ਵ ਧਿਆਨ ਨਾਲ
ਬਹੁਤ ਗਰਮੀ ਹੁੰਦੀ ਹੈ, ਹੋਰ
ਹੋਰ ਤੁਸੀਂ ਵੀ
ਬੱਚੇ ਠੀਕ ਨੇ, ਹਾਂ ਮੈਂ ਵੀ ਜਾ ਰਹੀ ਹਾਂ ਬੱਚਿਆਂ ਨੂੰ ਛੱਡਣ ਜਾ ਰਹੀ ਭਈਆ ਨਾ ਮੁੰਡਾ ਉੱਥੇ ਹੀ ਹੁੰਦਾ ਅੱਜ- ਕੱਲ ਤੇ ਬੱਚੇ ਛੋਟੇ ਨੇ, ਨਾ। ਇੱਕ ਤਿੰਨ ਸਾਲ ਦਾ। ਸਾਢੇ ਤਿੰਨ ਸਾਲ ਦਾ, ਕੁੜੀ ਅੱਠ ਸਾਲ, ਦੀ ਨੋਂ ਸਾਲ ਦੀ, ਹੋ ਗਈ ਹੈ।
ਬੱਚਿਆਂ ਦੇ ਨਾਲ ਫਿਰ ਜਾਣਾ ਪੈਂਦਾ। ਚੇ ਕੱਲਾ ਬੰਦਾ ਨੀ ਸੰਭਾਲ ਪਾਉਂਦਾ, ਕੱਲਾ ਜਨਾ ਨੀ ਸੰਭਾਲ ਪਾਉਂਦਾ ਠੀਕ ਹੈ।
ਪਏ ਨੇ। ਆਫ਼ਤ ਚੁੱਕੀ ਦੀ ਹੈ। ਉਹ ਕਹਿੰਦੇ ਸੀ ਸੋਣਾ ਸੀ। ਕਿੰਨੇ ਸੋਣਾ? ਸਵੇਰੇ ਪੰਜ ਵਜੇ ਨਿਕਲਣਾ ਵੇ।
ਜਦੋਂ, ਫਿਰ ਜਾਣ ਦਾ ਟਾਈਮ ਹੋਏਗਾ ਨਾ ਓਦ
ਇਨਾ ਨੂੰ ਨੀਂਦਰਾਂ ਆ ਜਾਂਦੀ ਆ। ਹੋਰ ਹ ਹੋਰ ਤੁਸੀਂ ਸੁਣਾਓ? ਤੁਹਾਡਾ ਕੀ ਪ੍ਰੋਗਰਾਮ ਹੇ ਗਰਮੀਆਂ ਚ ਕਿਧਰੇ ਜਾਣ -ਆਣ ਦਾ।
ਨਹੀਂ ਜਾਣ ਦਾ ਪ੍ਰੋਗਰਾਮ ਹੈਗਾ। ਅਗਲੇ ਮਹੀਨੇ ਅਗ-ਅਗ ਅਗਲੇ ਮਹੀਨੇ ਦੇਖਾਂਗੇ ਇਸ ਟਾਈਮ ਤੇ ਨੀ ਜਾਂਨ ਦਾ ਕੋਈ ਪ੍ਰੋਗਰਾਮ। ਹਾਂ। ਬੱਚੇ ਜਿਸ ਤਰ੍ਹਾਂ ਕਹਿਨਗੇ ਕੁਛ ਬੱਚ ਬੱਚਿਆਂ ਤੇ ਵੀ ਡਿਪੈਂਡ ਹੈਗਾ ਬੱਚਿਆਂ ਦੇ ਕੰਮਾਂ ਤੇ ਵੀ ਹੁੰਦਾ ਏ ਕਿ ਕਿਧਰੇ ਥੋੜੀਆਂ ਦੋ, ਤਿੰਨ ਲੈਨਗੇ ਬੱਚੇ ਤੇ ਫੇਰ ਕਿੱਧਰੇ ਜਾਵਾਂਗੇ ਬਾਹਰ ਕੋਈ ਹਿਲ ਸਟੇਸ਼ਨ ਤੇ ਈ ਜਾਵਾਂਗੇ ਗਰਮੀ ਵਿੱਚ ਹੋਰ ਤੇ ਕਿੱਧਰੇ ਨੀ ਜਾਨਾ। ਕਿਸੇ ਦੇ ਆ ਹਾਂ ਆਪਨੇ ਘਰੋਂ ਨਿਕ ਕਲ ਕੇ ਦੂਸਰੇ ਘਰ ਜਾਈਏ ਗਰਮੀ ਵਿੱਚ ਉਹ ਵੀ ਨੀ ਏ। ਮਨ ਸੋਂ ਇਹਹੀ ਸੋਚਿਆ ਬੱਚਿਆਂ ਨੂੰ ਜਾਨਾਏ ਤਾਂ ਬੇਟਾ ਬਾਹਰ ਕਿੱਰੇ ਘੁੰਮਨ ਜਾ। ਚੱਲਾਂਗੇ ਕਿਸੇ ਦੇ
ਹਾਂ, ਹਾਂ, ਹਾਂ ਸਾਰਾ ਪਰਿਵਾਰ ਈ ਜਾਓਗੇ।
ਹਾਂਜੀ ਜਾਵਾਂਗੇ ਸਾਰੇ ਜਨੇ ਹੀ।
ਹਾਂ ਹੋਰ ਬੱਚੇ ਵੇਖੇ ਨੀ ਜਾਹੇ ਨੂੰਹਾਂ ਸੂੰਹਾਂ।
ਹਾਂ ਸਭ ਵਧੀਆ, ਸਭ ਠੀਕ ਐ। ਸਭ ਵਧੀਆ, ਨਈ ਨੂੰਹਾਂ ਨੂੰ ਪੇਕੇ ਨੀ ਭੇਜਨਾ। ਪੇਕੇ ਗਰਮੀ ਏਨੀ ਨੀ ਏ ਇੱਥੇ ਤੇ ਆਪਨੇ ਕਾਰ ਸਹੀ ਏ। ਆਪਨਾ ਏ ਸੀ ਚ ਲੰਮੇ ਪਵੋ, ਸੋਵੋ ਜਿਸ ਮਗਰ ਲੱਗਿਆ ਤੇ ਹੈ, ਮਨ ਤੇ ਹੈ, ਉਹਨਾਂ ਦਾ ਜਾਨ ਦਾ ਮਨ ਆਪਨੇ ਘਰ ਪੇਕੇ ਘਰ ਜਾਂਨ ਦਾ ਤੇ ਸਭ ਦਾ ਮਨ ਈ ਕਰਦਾ ਨਾ ਕੋਈ ਮਨਾ ਥੋੜ੍ਹੀ ਹੁੰਦਾ, ਹਾਂ ਗਰਮੀ ਕਰਕੇ। ਮਨ ਹੋ ਜਾਂਦਾ ਨਾ ਬੱਚੇ ਆਂਦੇ ਆ, ਭੈਣ ਭਰਾ ਆਂਦੀਆਂ, ਭੈਣਾਂ ਆਂਦੀਆਂ। ਯਾ ਬੱਚਿਆਂ ਦੀਆਂ ਲੈ ਕੇ ਛੁੱਟੀਆਂ ਚ ਤ ਮਨ ਕਰਦਾ ਚਲੋ ਬਈ ਅਸੀਂ ਵੀ ਜਾਈਏ ਨਈ ਮੈਂ ਵੈਸੇ ਮਨਾ, ਮਨਾ ਮੈਂ ਕੀਤਾ ਦਾ ਕਿਸੇ ਨੂੰ ਵੀ ਮੇ ਮੇਰੀ ਤਰਫੋਂ ਤੇ ਭਾਵੇਂ ਚਲੀਆਂ ਜਾਨ ਕੋਈ ਐਸੀ ਗੱਲ ਨੀ ਏ। ਫੇਰ ਇਹਨਾਂ ਦੇ ਆਪਨੇ ਵੀ ਨਈ ਲੱਗਦੇ ਥੋੜ੍ਹੇ ਦਿਨ ਰੇਂਦੀਆਂ ਦੱਸ ਪੰਦਰਾਂ ਦਿਨ ਰੇਂਦੀਆਂ ਫੇਰ ਲੈਨ ਜਾਨ ਦਾ ਚਕਰ, ਆਂ ਲਗਾ ਹ ਜਾ ਤੇ ਮਹੀਨਾ ਲਗਾ ਕੇ ਆਓ ਉਹ ਕੰਮ ਕਮ ਸੇ ਕਮ ਤੁਹਾਨੂੰ ਵੀ ਪਤਾ ਲੱਗੇ ਰਏ ਆਂ। ਤੇ ਸਾਨੂੰ ਵੀ ਲੱਗੇ ਵੀ ਚਲੋ ਮਹੀਨਾ ਆਰਾਮ ਰਹੀਆਂ ਉੱਥੇ
ਅ
ਨਾ ਮੇਰੀ ਵੱਡੀ ਵੀ ਜਾਵੇ ਨਾ ਉਹਦਾ ਵੀ ਦਿਲ ਨੀ ਲੱਗਦਾ। ਉਹ ਵੀ ਬਸ ਉਹ ਥੋੜੇ ਦਿਨ ਈ ਜਾਂਦੀ ਐ ਹਫ਼ਤਾ ਦਸ ਦਿਨ ਈ ਸਈ। ਫਿਰ ਅ ਆਪ ਵੀ ਕਹੇਗੀ ਕਿ ਮੇਰਾ ਹੁਣ ਬੱਚਿਆਂ ਦਾ ਦਿਲ ਲੱਗਣ ਲੱਗਾ ਸੀ ਤੇ ਹੁਣ ਵਾਪਸ ਆ ਗਏ ਪਹਿਲੋਂ ਬੱਚਿਆਂ ਦਾ ਦਿਲ ਨੀ ਲੱਗਦਾ ਬੱਚੇ ਜਾ ਕੇੇ ਬਿਮਾਰ ਹੋ ਗਿਆ ਕੋਈ, ਕੁਛ ਹੋ ਗਿਆ ਤੇ ਫੇਰ ਉਹ ਕਹੇ ਗੀ ਨਹੀਂ ਬਈ ਲੈ ਜਾਓ
ਚਲੋ ਵਾਪਸ ਲੈ ਜਾਓ ਨਾਨਕੇ ਬਿਮਾਰ ਹੁੰਦੇ ਨੇ ਵਾਪਸ ਜਾਓ ਦਾਦਕੇ ਹਾਂ ਸਭ ਦੇ ਬੱਚਿਆਂ ਨਾਲੇ ਆ ਹਾਂ
ਪੰਦਰਾਂ ਨੂ ਨੇ ਬੜੇ ਜ਼ਿਆਦਾ ਤੋਂ ਜ਼ਿਆਦਾ ਪੰਦਰਾਂ ਦਿਨ ਹੋ ਜਾਂਦੇ ਨੇ ਤੇ ਹਫ਼ਤੇ ਦਸ ਦਿਨ ਬਾਅਦ ਹੀ ਹੋਰ ਮੈਂ ਕਿਹਾ ਠੀਕ ਹੈ ਜਿੰਨੇ ਦਿਨ ਰਹਿ ਰਹੇ ਉਓਨੇ ਹੀ ਵਧੀਆ ਹਾਂ
ਹੋ ਹੋਰ ਵਧੀਆ ਵਧੀਆ ਬਸ ਪਰਿਵਾਰ ਸਭ ਸਹੀ ਨੇ ਬ
ਹਾਂ ਚਲੋ -ਚਲੋ ਜੀ ਸਭ ਵਧੀਆ ਸਭ ਠੀਕ ਹੈ
ਹਾਂਜੀ, ਹਾਂ, ਬੜੀ ਗਰਮੀ ਹੈ ਜੀ, ਬੜੀ ਗਰਮੀ ਦਿਲ ਈ ਨੀ ਕਰਦਾ ਤਾ ਬਾਜ਼ਾਰ ਜਾਉਣ ਦਾ ਕੁਛ ਸਮਾਨ ਲੈਣ ਜਾਂਣਦਾ ਬੜੇ ਪਰੇਸ਼ਾਨ ਹੋ ਜਾਨੇ ਕਿਸ ਤਰ੍ਹਾਂ ਜਾਈਏ
ਸਹੀ-ਸਹੀ ਕਹਿ ਰਹੇ ਹੋ ਤੁਸੀਂ ਕਾਕਾ ਮਨ ਹੀ ਨਹੀਂ ਕਰਦਾ ਬਿਲਕੁਲ ਬਾਹਰ ਨਿਕਲਣ ਦਾ ਘਰੋਂ ਮਨ ਨੀ ਕਰਦਾ ਲ ਪਤਾ ਇੱਥੇ ਬੈਠੇ ਰਹੀਏ ਆਰਾਮ ਨਾਲ ਜਿੰਨੀ ਦੇਰ ਬੈਠੇ ਆਰਾਮ ਨਾਲ ਹਾਂ ਸਹੀ ਹੈ-ਸਹੀ ਹੈ ਹੋਰ ਤੁਸੀਂ ਆਪਣੇ ਸਾਰੇ ਆਈ ਡੀ ਪ੍ਰੂਫ ਵਗੈਰਾ ਆਪਣੇ ਤੁਸੀਂ
ਹਾਂਜੀ ਉਹ ਤੇ ਅਸੀਂ ਸਾਰੇ ਰੱਖ ਲਏ ਸੀ ਮੈਂ ਪੋਤੀ ਦਾ ਨਾ ਰ ਲਿਆ, ਨੂੰ ਨੇ ਆਪਣਾ ਰੱਖ ਲਿਆ ਬਸ ਉਹ ਕਾਕੇ ਦੇ ਆਈ ਡੀ ਪ੍ਰੂਫ ਦਾ ਚੱਕਰ ਪੈ ਗਿਆ ਸੀ ਉਹ ਭਤੀਜੇ ਕਹਿੰਦੇ ਕਿ ਬਰ ਸਰਟੀਫਕੇਟ ਜਾਂ ਕੋਈ ਐਸਾ ਮਿਲਦਾ ਨਾਲ ਹੀ ਕੰਮ ਹੋ ਜਾਏਗਾ ਕਿਉਂਕਿ ਉਹਦਾ ਆਧਾਰ ਕਾਰਡ ਨੀ ਨਾ ਬਣਵਾਇਆ ਸੀ ਸ਼ਹਿਰ ਬਦਲਿਆ ਸੀ ਤੇ ਉੱਥੇ ਵੀ ਆਲਸ ਕੀਤਾ ਤਾਂ ਕਰਕੇ ਵੀ ਦੇਖਿਆ ਜਿੱਥੇ ਸੈਟਿੰਗ ਹੋਈ ਉੱਥੇ ਦਾ ਹੀ ਬਣਾ ਹੁਣ ਜਾ ਕੇ ਬਣਵਾਵਾਂਗੇ ਆਧਾਰ ਕਾਰਡ ਪਹਿਲੇ
ਹਾਂ ਆਧਾਰ ਕਾਰਡ ਬਣਵਾ ਲੋ ਆਧਾਰ ਕਾਰਡ ਤੇ ਕਿੱਦਰੋਂ ਵੀ ਬਨੇ ਕਿੱਧੇ ਦਾ ਵੀ ਬਣਵਾ ਲਓ ਨਾ ਜਿੱਥੇ ਤੁਸੀਂ ਰਹਿ ਰਹੇ ਉੱਥੋਂ ਦਾ ਬਣਾ ਲਓ ਜਾਂ ਜਿੱਥੇ ਤੁਸੀਂ ਜਾ ਰਹੇ ਉੱਥੋਂ ਦਾ ਬਣਵਾ ਲਓ, ਹਾਂ ਇੱਕ ਆਈ ਡੀ ਪਰੂਫ ਹੋ ਜਾਂਦੀ ਬੱਚ ਤੇਰੀ ਹਾਂ
ਹਾਂ ਇਹ ਨਾ ਆਹੋ ਬੜੀ ਦਿੱਕਤ ਹੋ ਜਾਂਦੀ ਹੈ ਸ਼ੁਕਰ ਕਰੋ ਕਿ ਉਹ ਮਿਲ ਗਿਆ ਵਰਕ ਐਗਰੀਮੈਂਟ ਨਹੀਂ ਤੇ ਕੰਮ ਖ਼ਰਾਬ ਹੋ ਜਾਣਾ ਸੀ ਬੱਚਾ ਵੀ ਛੋਟਾ ਸੀ ਹਾਂ
ਹਮ ਉੱਥੇ ਤੇ ਫੇਿਰ ਉਹ ਮੁਸ਼ਕਿਲ ਕਰ ਦਿੰਦੇ ਨਾ ਮਨਾ ਕਰ ਦਿੰਦੇ ਨਹੀਂ ਜੀ ਨਹੀਂ ਇਹ ਨਹੀਂ ਹੋ ਸਕਦਾ ਕੀਤਾ ਤੁਹਾਡਾ ਬੱਚਾ ਵੀ ਹੈ ਜਾਂ ਕੀ ਹਮੇ ਕਿਸੇ ਤਰ੍ਹਾਂ ਲੇ ਬੱਚਾ ਉਹਨਾਂ ਨੇ ਅੰਦਰ ਐਂਟਰੀ ਨਹੀਂ ਕਰਨੀ ਤੁਸੀਂ ਬੱਚਾ ਛੋੜ ਨੀ ਸਕਦੇ ਸੀ ਹਨਾ ਤੇ ਫਿਰ ਤੁਹਾਡਾ ਸਾਰੀ ਗੱਲ ਬੜ੍ਹੋ ਜਾਣੀਸੀ
ਹਾਂ ਬੜਾ ਨੁਕਸਾਨ ਹੋ ਜਾਂਦਾ ਸੀ ਸਾਡਾ ਤੇ
ਚਲੋ ਵਧ ਵਧੀਆ ਹੋ ਗਿਆ ਜੋ ਠੀਕ ਹੋ ਗਿਆ ਟਾਈਮ ਸਿਰ ਪਤਾ ਲੱਗ ਗਿਆ ਤੁੂਹਾਣੁ ਨੋ ਹੈਨਾ
ਇਹ ਵੀ ਖਰਾ ਹੋਇਆ ਸਾਰੇ ਬੈਠੇ ਆ ਤੇ ਗੱਲਾਂ ਕਰਲਈਆਂ ਬਹਿ ਕੇ ਨਹੀਂ ਵੀ ਕਰਦੇ ਤੇ ਅਜੇ ਨਾ ਹੀ ਪਤਾ ਲੱਗਦਾ
ਹਾਂ ਉਹ ਤਾਂ ਗੱਪਾਂ ਮਾਰਨ ਲੱਗ ਗਏ ਸਾਰੇ ਜਣੇ ਮਿਲ ਕੇ ਬੈਠੇ ਹੋਏ ਸੀ ਤਾਂ ਕੋਈ ਗੱਲ ਨਾ ਪਤਾ ਲੱਗੇ ਬ ਇਹ ਸਭ ਤਾਂ ਰੱਖ ਲਿਆ ਹਾਂਜੀ-ਹਾਂਜੀ ਚਲੋ ਵਧੀਆ ਕੀਤਾ ਹਾਂਜੀ ਸਭ ਠੀਕ
ਹਾਂਜੀ
ਚਲੋ ਠੀਕ ਹੈ ਤੁਹਾਡੇ ਗੱਲ ਕਰਕੇ ਪਤਾ ਹਾਂ ਚ
ਹਾਂਜੀ-ਹਾਂਜੀ ਚਲੋ ਮਿਲਣਾ ਫੇਿਰ ਹੁਣ ਕਦੇ ਆਓ ਤੇ ਮਿਲਣਾ ਘਰ ਆਣਾ ਜ਼ਰੂਰ
ਤੁਹਾਡੇ ਉੱਧਰ ਆਈ ਤੇ ਜ਼ਰੂਰ ਹੋ ਕ ਜਾਵਾਂਗੀ
ਜ਼ਰੂਰ ਆਣਾ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ
ਠੀਕ